ਹੈਲੋ ਹਾਂਜੀ ਆਵਾਜ਼ ਆ ਰਹੀ ਹਾਂਜੀ ਹਾਂਜੀ ਹੁਣ ਆ ਗਈ
ਹਾਂਜੀ ਸਤਿ ਸ਼੍ਰੀ ਅਕਾਲ ਜੀ
ਸਤਿ ਸ਼੍ਰੀ ਅਕਾਲ ਹੋਰ ਸੁਣਾਓ ਠੀਕ ਹੋ
ਵਧੀਆ ਵਧੀਆ ਤੁਸੀਂ ਦੱਸੋ
ਬਸ ਵਧੀਆ
ਤੇ ਨੈਟਵਰਕ ਬ ਪ੍ਰੋਬਲਮ ਬੜੀ ਹੈ ਨਾ
ਬੜੀ ਨਾ ਹਾਂਜੀ ਹਾਂਜੀ
ਪ੍ਰੋਬਲਮ ਬੜੀ ਆ ਰਹੀ।
ਓਦਾਂ ਤੇ ਤੁਹਾਡੀ ਉਹ ਸ਼ੋਅ ਹੋ ਰਿਹਾ ਸੀ, ਤੇ ਉਹ ਦਿਖਦੀ ਨਹੀਂ ਸੀ ਪਈ, ਹਾਂਜੀ-ਹਾਂਜੀ।
ਅੱਛਾ ਜੀ, ਠੀਕ ਆ, ਇਧਰੋ ਜਾਣਦੇ ਸੀ ਨਾ। ਹਾਂਜੀ-ਹਾਂਜੀ, ਚਾਹ ਪਾਣੀ ਪੀ ਲਿਆ ਵੇ, ਸਬਜ਼ੀ ਧਰ ਆਏ ਆ।
ਅੱਛਾ-ਅੱਛਾ, ਅਹ, ਅੱਜ ਛੁੱਟੀ ਹੁੰਦੀ ਹੋਣੀ ਭਾਜੀ ਨੂੰ।
ਉਹ ਕੁੱਕਰ
ਡੀਓ ਖੂ ਕੁੱਕਰ
ਉਹਨਾਂ ਨੂੰ ਮਤਲਬ, ਓਦਾਂ ਛੁੱਟੀਆਂ ਕਰ ਸਕਦੇ ਚਾਰ ਛੁੱਟੀਆਂ ਕਰ ਸਕਦੇ ਮਹੀਨੇ- ਓਦਾਂ ਨੀ ਹੁੰ ਹੁੰਦੀ ਪਈ।
ਜਾ ਅੱਛਾ-ਅੱਛਾ ਓਦਾਂ ਨੀ ਆ ਅੱਛਾ, ਸੰਡੇ ਦੀ ਨਹੀਂ ਹੁੰਦੀ।
ਨਾ-ਨਾ ਉਹ ਫਿਰ ਤੁਹਾਨੂੰ ਪਤਾ ਪ੍ਰਾਈਵੇਟ ਕੰਮ ਹੈ
ਨੈਟਵਰਕ ਹੀ ਬਹੁਤ ਆ ਰਿਹਾ। ਅੱਛਾ, ਅੱਛਾ ਨਹੀਂ ਸਾਡੇ ਦਿਨ ਤਾਂ ਇਹੋ ਹੀ। ਕਿਹਾ ਨੇ ਦੋ ਫਰੀ ਨਿਕਲ ਦੇ ਨਾ।
ਹਾਂਜੀ-ਹਾਂਜੀ,
ਇਹਨਾਂ ਦੇ ਤੇ ਆ ਦੋ ਕੁ ਮਹੀਨੇ ਫਰੀ ਨਿਕਲਦੇ ਆ ਨਾ।
ਕਿੰਨਾ ਦੇ,
ਸਾਡੇ, ਮੇਰੇ ਹਸਬੈਂਡ ਦੇ ਵਿਆਹ ਸ਼ਾਦੀਆਂ ਘੱਟ ਹੁੰਦੀਆਂ ਨਾ ਗਰਮੀਆਂ ਚ। ਹਾਂਜੀ-ਹਾਂਜੀ ਗਰਮੀ ਚ ਘੱਟ ਹੁੰਦੀ ਹੈ, ਸਿਆਲ ਚ, ਉਹੀ ਮੇਲੇ ਵਗੈਰਾ, ਹੁਣ ਯੂਨੀਵਰਸਿਟੀ ਮੇਲਾ ਹੀ, ਕੱਲ੍ਹ ਉੱਥੇ ਬੁਲਾਇਆ ਸੀ ਉਹਨਾਂ ਨੇ। ਅੱਛਾ ਜੀ, ਉਹ ਲਗਾਉਂਦੇ ਆ ਨਾ ਕੋਈ। ਪੀਰਾਂ ਮੇਲਾ ਲਗਾਦਾ ਏ, ਕੋਈ ਕਿਸੇ ਦਾ ਲਗਾਦੇ ਆ ਹਰ ਸਾਲ। ਹਾਂਜੀ-ਹਾਂਜੀ, ਹਾਂ ਉਹਦੇ ਕਰਕੇ ਹੋ ਜਾਂਦਾ।
ਹਾਂਜੀ, ਏ ਵੈਸੇ ਸਿਆਲ ਚ ਹੀ ਜਿਆਦਾ ਹਨਾ, ਸੀਜਨ ਹੁੰਦਾ ਏ।
ਅੱਛਾ-ਅੱਛਾ, ਛੁੱਟੀਆਂ ਉਹ ਕੱਟਣ ਨਹੀਂ ਗਏ ਏਦਕੀ।
ਹਾਂਜੀ, ਅਸੀਂ ਏ ਲਾਏ ਸੀ ਗੁੜੀਆਂ ਦੇ ਨਾਨਕੇ ਹਫਤਾ ਕ।
ਹਾਂ। ਅੱਛਾ ਠੀਕ ਜਦ ਕਹੀ ਦਾ ਕੇ ਇਹਦੇ ਨਾਲ ਆਪਣੇ ਘਰ ਈ ਅੱਛਾ, ਇੱਕ ਤੇ ਆ ਜਦੋਂ ਪਹਿਲੇ ਹਵਾ ਚੱਲੇਗੀ ਤੇ ਇਕਦਮ, ਪਹਿਲੇ ਤਾਂ ਲਾਈਟ ਬੰਦ ਹੋਜੇਗੀ।
ਉਹੀ ਨਾ ਲਾਈਟ ਨੂੰ ਪਹਿਲਾਂ ਬੰਦ ਕਰਦੇ, ਹਵਾ ਬਾਅਦ ਚ ਚੱਲਦੀ ਆ।
ਉਹ ਹੀ ਨਾ ਬੜਾ ਗਰਮੀ ਇੰਨੀ ਹੋ ਜਾਂਦੀ ਹੈ। ਥੋੜ੍ਹੀ ਬਾਰਿਸ਼ ਪੈ ਲੈਨ ਦੋ, ਠੰਡਾ ਹੋ ਲੈਨ ਦੋ, ਚਲੋ ਇਨਵੇਟਰ 'ਤੇ ਹੀ ਪੱਕਾ ਚੱਲਦਾ ਰਵੇ ਨਾ। ਫਿਰ ਵੀ ਠੰਡਾ ਹੋ ਜਾਂਦਾ।
ਹਾਂਜੀ-ਹਾਂਜੀ।
ਤੇ ਇਹਨਾਂ ਨੇ ਮਤ ਈ ਮਾਰੀ ਗਰਮੀ ਵਾਲਿਆਂ, ਦੋ ਕੁ ਮਹੀਨੇ ਹਣੇ ਇਹ ਹੋ ਹੀ ਕੁਛ ਰਹਿਣਾ, ਕਿਤੇ ਜਾ ਕੇ, ਹੋਲੀ ਲੋਹੜੀ ਤੱਕ ਕੀ ਕਹਿੰਦੇ ਆ, ਰੱਖੜੀ ਤੱਕ ਵੀ ਏਦਾਂ ਹੀ ਹੁੰਦਾ।
ਅਕਤੂਬਰ ਚ ਵੀ, ਤੇ ਆਹ ਜਿਹੜਾ ਪਿਛਲਾ ਸਾਲ ਲੰਘ ਕੇ ਗਿਆ, ਉਦੋਂ ਵੀ ਗਰਮੀ ਸੀ ਅਕਤੂਬਰ ਚ ਵੀ।
ਹਾਂ। ਇੱਕ ਬਾਰਿਸ਼ਾਂ ਨਹੀਂ ਨਾ ਹੋ ਰਹੀਆਂ ਖੁੱਲ੍ਹ ਕੇ ਬਾਹਰ ਵੇਖੋ ਕਿੰਨੀਆਂ ਬਾਰਿਸ਼ਾਂ ਹੋਣ ਢਿਆ। ਪੰਜਾਬ 'ਚ ਬਾਰਿਸ਼ ਵੀ ਨਹੀਂ ਹੋਣ ਡਈ।
ਹੂੰ, ਉਹਦਾ ਕਰਕੇ ਗਰਮੀ ਜ਼ਿਆਦਾ ਵਾ ਨਾ ਬਾਰਿਸ਼ ਹੋਵੇ, ਤੇ ਥੋੜਾ ਜਿਹਾ ਰਾਹਤ ਜਿਹੀ ਮਿਲ ਜਾਂਦੀ ਏ।
ਹਾਂ ਥੋੜਾ ਠੰਢਾ ਹੋ ਜਾਂਦਾ ਨਾ ਚਲੋ, ਪੱਕੇ ਠੰਢ ਵਾ ਦੇਣ ਲੱਗ ਪੈਂਦੇ।
ਹਾਂਜੀ।
ਇੱਕ ਤਾਂ ਇੰਸਟਾਗ੍ਰਾਮ ਨੇ ਪਾਗਲ ਕੀਤੇ ਦਾ ਲੋਕਾਂ ਨੂੰ, ਕੋਠਿਆਂ ਤੇ ਐ ਪਾਓ ਤੇ ਠੰਡਾ ਰਹੇਗਾ। ਆਹ ਆੳਗੇ
ਉਹ ਇੰਸਟਾਗ੍ਰਾਮ ਤੇ ਨਾ ਫੇਕ ਵੀਡੀਓ ਵੀ ਪਾਈ ਜਾਂਦੇ ਉਦੋਂ ਪ ਪਿੱਛੋਂ ਪਹਿਲਾਂ ਆਦੇ ਸੀ, ਕਿ ਹੇਮਕੁੰਟ ਸਾਹਿਬ ਦੇ ਦਰਵਾਜ਼ੇ ਖੁੱਲ੍ਹੇ ਹੈਨਾ।
ਹਾਂਜੀ ਹਾਂਸੀ।
ਤੇ ਉਹ ਪਾ ਤੀ ਪੀਣ ਦਰਵਾਜ਼ੇਉੰ ਬਾਰਿਸ਼ ਬੜੀ ਹੋ ਰਹੀ ਉ ਜਿੱਨੇ ਜਾਣਾ ਜਾਇਓ ਨਾ ਹਲੇ ਰੁਕ ਕਿਥੋਂ? ਇਸ ਦਰਵਾਜ਼ੇ ਉੰ। ਤੇ ਆਵੇ ਹਾਡੇ ਲਾਗੋੰ ਗਏ ਆ ਮਤਲਬ ਉਹਨਾਂ ਨੂੰ ਹੋ ਗਏ ਪੰਦਰਾਂ ਵੀਹ ਦਿਨ ਹੋ ਗਏ ਗਇਆਂ ਨੂੰ ਤੇ ਉਹ ਆਂਦੇ ਕੋਈ ਗੱਲ ਹੀ ਨਹੀਂ ਇੱਦਾਂ ਦੀ ਇੱਧਰ।
ਉਹ ਇੱਦਾਂ ਹੀ ਅਸੀਂ ਵੀ ਹੁਣ ਪਿੱਛੇ ਕੁਫਰੀ ਗਏ ਹਾਂ ਨਾ ਸ਼ਿਮਲੇ ਤੋਂ ਅੱਗੇ ਓ ਜੀ ਸੜਕਾਂ ਟੁੱਟ ਗਈਆਂ, ਗੱਡੀਆਂ ਰੁੜ ਗਈਆਂ, ਅਹੀ ਉੱਥੇ ਘੁੰਮਣ ਡਏ ਆਂ।
ਅੱਛਾ,
ਤੇ ਉਹੀ ਨਾ, ਉਹ ਕਿਸੇ ਪਾਸੇ ਥੋੜ੍ਹਾ ਜਿਹਾ, ਜਿਸ ਤਰ੍ਹਾਂ ਕੋਈ ਸੜਕ ਉੱਦਾਂ ਦੀ ਹੋਣੀ ਐ। ਕੋਈ ਹੋ ਗਈ ਹੋਣੀ ਖ਼ਰਾਬ, ਉਹ ਜੀ ਸਲਾਬ ਆ ਗਿਆ ਜੀ ਬਿਲਡਿੰਗਾਂ ਡਿੱਗ ਵੀਆਂ, ਹੋ ਗਿਆ-ਆ ਹੋ ਗਿਆ
ਪਹਾੜੀ ਏਰੀਏ ਚ ਵੈਸੇ ਹੁੰਦਾ ਵਾ ਏਦਾਂ, ਕਿ ਉਹ ਜਿੱਦਾਂ ਪਹਾੜ ਤੇ ਜਾਂਦੇ ਕਰਕੇ।
ਓਹ ਬ ਬਾਰਿਸ਼ ਆਂਦੀ ਏ ਨਾ, ਪਹਾੜ ਖੁੁਰਦੇ ਆ ਜਿਹੜੇ ਤੇ ਹੁੰਦੇ ਨਾ ਨਰਮ ਉਹਨਾਂ ਨੇ ਤਾਂ ਥੱਲੇ ਆਣਾ ਹੀ ਏ, ਰੁੜ-ਰੁੜ ਕੇ
ਹਾਂਜੀ-ਹਾਂਜੀ
ਤੇ ਉਥੇ ਤੇ ਵੈਸੇ ਵੀ ਕਹਿੰਦੇ ਨਹੀਂ ਜਾਣਾ ਚਾਹੀ, ਉੱਥੇ ਬਰਸਾਤਾਂ ਚ ਛੁੱਟੀਆਂ ਪਾਂਦੇ ਆ।
ਕਿੱਥੇ, ਹੇਮਕੁੰਟ ਸਾਹਿਬ
ਜੇ ਹਿਮਾਚਲ ਚ ਨਾ
ਹੂੰ ਹੂੰ
ਬਰਸਾਤਾਂ ਚ ਛੁੱਟੀਆਂ ਦਿੰਦੇ ਆ।
ਹਾਂਜੀ ਉਹ ਮੇਰੀ ਇੱਕ ਕੁੜੀ ਨਾਲ ਗੱਲ ਹੋਈ ਤੇ ਉਹ ਹਿਮਾਚਲ ਗਈ ਐ। ਤੇ ਉਹ ਆਹਂਦੀ ਉੰਜ ਤਾਂ ਹੁਣ ਆਪਾਂ ਨੂੰ ਇੱਥੇ ਹੁਣ ਜੂਨ ਜੁਲਾਈ ਚ ਛੁੱਟੀਆਂ ਹੁੰਦੀਆਂ ਵਾ ਤੇ ਉੱਥੇ ਆਹਂਦੀ ਉਹ ਹਾਲੇ ਉੱਥੇ ਮਤਲਬ ਉਹਨਾਂ ਦੇ ਸਕੂਲ ਲੱਗਦੇ ਆ? ਹਾਂਜੀ ਉੱਧਰ ਸਕੂਲ ਲੱਗਣ ਡੇ। ਪਤਾ ਨੀ ਕਿਹੜੀ ਕੁੜੀ ਹੀ ਉਹ।
ਅੱਛਾ-ਅੱਛਾ, ਹੂੰ-ਹੂੰ।
ਸਨੇਹਾ ਹੀ ਮੇਰੇ ਖਿਆਲ ਨਾਲ
ਹਾਂ ਉਹੀ-ਉਹੀ, ਹਾਂ ਉਹੀ ਖ਼ੁਸ਼ੀ ਨਾ ਉਹਦਾ
ਅੱਛਾ ਜੀ ਨਾਨਕੇ ਗਈ ਆਪਣੇ ਉੱਥੇ
ਹਾਂ ਗਈ ਉਹ ਮੇਰੀ ਫਰੈਂਡ ਦੀ ਇਹ ਨਾ ਭਤੀਜੀ ਏ ਅੱਛਾ ਜੀ, ਹੂੰ, ਮੇਰੀ ਫ੍ਰੈਂਡ ਦੀ ਭਤੀਜੀ ਏ, ਹੂਨ ਇ ਗਈ ਸਟੱਡੀ ਪੂਰੀ ਹੋ ਗਈ ਨਾ ਉਹਦੀ
ਹਾਂਜੀ-ਹਾਂਜੀ
ਹਾਂ, ਸਟੱਡੀ ਪੂਰੀ ਹੋ ਗਈ, ਭਰਾ ਬਾਹਰ ਹੈ
ਤੇ ਉਹ ਹਾਂਜੀ ਭਰਾ ਪਾਪਾ ਨੀ ਹੈਗੇ ਤੇ ਆਂਦੀ ਮੰਮਾ ਵੀ ਉੱਥੇ ਆ ਹਾਡੇ ਕੋਲ।
ਹਾਂ ਮੰਮੀ ਉਹ ਨਾਨੀ ਦੇ ਗ ਗੋਡਿਆਂ ਦਾ ਓਪ੍ਰੇਸ਼ਨ ਏ ਨਾ।
ਹਾਂਜੀ-ਹਾਂਜੀ ਤਾਂ ਇੱਥੇ ਮੇਰੇ ਖ ਭੂਆ ਤੋਂ ਰਹਿੰਦੀ ਹੀ ਸ਼ਾਇਦ
ਇਹਦੀ ਨਾਨੀ ਨਾ ਪਹਿਲੇੇ ਹਨੁਮਾਨ ਸਿੰਘ ਗੇਟ ਕਿਰਾਏ ਤੇ ਰਹਿੰਦੇ ਹੀ। ਤੇ ਫੇਰ ਉਹ ਇਹਦੇ ਮਾਮੇ ਬਾਹਰ ਚਲੇ ਗਏ ਆ। ਮਾਮੇ ਬਾਹਰ ਚਲੇ ਗਏ ਆ, ਤੇ ਫੇਰ ਇਹ ਇਹਨਾਂ ਦੀ ਇਹ ਜ਼ਮੀਨ ਤੇ ਏਨਾ ਘਰ ਇਹਨਾਂ ਦੇ ਹਿਮਾਚਲ ਹੀ, ਮਾਮੇ ਜੋਬ ਇੱਥੇ ਕਰਦੇ ਹੀ ਨਾ ਪਹਿਲੇ ਅੰਮ੍ਰਿਤਸਰ ਹੀ।
ਹਾਂਜੀ
ਹੂੰ
ਹੂੰ-ਹੂੰ
ਉਹਦੀ ਭੂਆ ਰਹਿੰਦੀ ਨਾ ਉਹ ਮੇਰੀ ਫ-ਫ-ਫਰੈਂਡ ਏ ਨਾ। ਸਾਨੂੰ ਵੀਹ ਬਾਈ ਸਾਲ ਹੋ ਗਏ ਆ ਉਹਦੇ ਨਾਲ ਫਰੈਂਡਸ਼ਿਪ ਵਿੱਚ।
ਹਾਂ, ਚਲੋ ਵਧੀਆ ਵਾ ਡੇ
ਹਾਂ ਭੂਆ ਦਾ ਬੇਟਾ ਵੀ ਬਾਹਰ ਹੈ ਨਾ, ਉਹਦੀ ਤਾਂ ਇੱਕੋ ਹੀ ਬੇਟਾ ਐ।
ਹੂੰ ਹੂੰ ਹੂੰ ਇਹ ਕਹਦੀ ਮਾਮੇ ਦਾ ਉਹ ਤਾਂ ਕਹਿੰਦੀ ਓ ਅਨਮੈਰਿਡ ਏ
ਹਾਂਜੀ ਹਾਂਜੀ
ਪਤਾ ਨੀ ਅਨਮੈਰਿਡ ਏਦਾਂ ਜ ਕੁੱਝ ਕਿਹਾ ਸੀ
ਹੂੰ ਹੂੰ ਹੂੰ ਇਹਦੀ ਆਪ ਵੀ ਨਾ ਦੋਵੇਂ ਅਨਮੈਰਿਡ ਹੀ ਭੈਣ ਭਰਾ ਅਤੇ ਇਹਦਾ ਮਾਮਾ ਇੱਕ ਛੋਟਾ ਹੈਗਾ ਮਾਸੀ ਵਿਆਹੀ ਹੋਈ ਏ
ਹੂੰ
ਹੂ, ਇਹ ਉਦੋਂ ਕਵਾਰੇ ਸੀ ਨਾ, ਜਦੋਂ ਇਹ ਛੋਟੇ ਛੋਟੇ ਸੀ। ਸਨੇਹ, ਆਏ ਹੀ ਸਾਡੀ ਕਲੋਨੀ ਵੱਲ ਮਕਾਨ ਮਕੂਨ ਵੇਖਣ, ਇਹਨਾਂ ਨੂੰ ਲੱਗਾ ਕਿ ਅੰਦਰ ਬੜਾ।
ਆਹੋ, ਏਦਾ ਮਤਲਬ ਅੰਦਰ ਜੇ ਪੈ ਜਾਂਦਾ ਨਾ ਜ਼ਿਆਦਾ
ਹਾਂ, ਇਹ ਕਹਿੰਦੇ ਕਿ ਹਨੇਰੇ ਸਵੇਰੇ ਆਉਣਾ ਹੋਵੇ ਨਾ ਤੇ ਦਿੱਕਤ ਏ, ਅੰਦਰ ਆਉਣਾ, ਕਨਵਸ ਹੋਣੀ ਚਾਹੀਦੀ ਆਪਣੀ, ਤੇ ਨਾਲੇ ਇਹ ਹੈ ਕਿ ਦੂਰ ਪੈਂਦਾ ਨਾ ਬੱਸ ਸਟੈਂਡ ਤੋਂ, ਇਹਨਾਂ ਦਾ ਢਾਬਾ ਹੈ ਨਾ ਬੱਸ ਸਟੈਂਡ।
ਅੱਛਾ ਬੱਸ ਸਟੈਂਡ ਤੇ।
ਹਾਂਜੀ ਢਾਬਾ ਇਹਦੇ ਦਾਦੇ ਦੂਦੇ ਦਾ, ਤੇ ਇਹਦਾ ਚਾਚੇ ਚੂਚਾ ਉੱਥੇ ਹੀ ਹੁੰਦਾ ਸੀ ਨਾ।
ਅੱਛਾ ਅੱਛਾ
ਹਾਂ ਬ੍ਰਦਰ ਵੀ ਤਾਂ ਉੱਥੇ ਹੀ ਹੁੰਦਾ ਸੀ, ਹੁਣ ਬ੍ਰਦਰ ਨੂੰ ਬਾਹਰ ਭੇਜ ਤਾ, ਢਾਬਾ ਹੈਗਾ ਚਾਚਾ ਉੱਥੇ ਹੀ ਨਾ, ਢਾਬਾ ਹੀ ਕਰਦਾ ਨਾ
ਅੱਛਾ ਚਾਚੇ ਤੋਂ, ਚਾਚੇ ਤੋਂ ਹੁਣ ਹੁੰਦਾ, ਮਤਲਬ ਢਾਬਾ ਨਾ
ਭਰਾ, ਪਾਪਾ ਇਹਦੇ ਨਾ ਕੰਮ ਤੋਂ ਆਉਂਦੇ ਪਏ ਹੀ ਨਾ
ਹਾਂਜੀ
ਤੇ ਇਹਨਾਂ ਦੇ ਰੇਲਵੇ ਫਾਟਕ ਪੈਂਦਾ ਸੀ ਨਾ, ਜੋੜਾ ਫਾਟਕ ਹੈਗਾ ਉੱਧਰ।
ਹਾਂਜੀ ਹਾਂਜੀ
ਤੇ ਉਹ ਦੇ ਫਾਟਕ ਪੈਂਦਾ ਐ, ਤੇ ਉਹ ਕਹਿੰਦਾ ਅੱਜ ਮੇਰੀ ਤਬੀਅਤ ਨਹੀਂ ਠੀਕ ਲਗਦੀ ਪਈ ਤੇ ਅੱਜ ਮੈਂ ਚੱਲਣਾ, ਜਲਦੀ ਘਰ ਚੱਲਾ ਜਾਂਨਾ ਵਾਂ।
ਅੱਛਾ
ਸੰਜੂ ਹੀ ਹੈ, ਉਹਦੇ ਪਾਪੇ ਦਾ ਨਾਂ, ਤੇ ਉਹ ਬਸ ਗਏ ਆ ਤੇ ਉਹ ਫਾਟਕ ਬੰਦ ਹੀ ਦੇ, ਤੇ ਇਹਨੇ ਕਿਹਾ ਹੋਣਾ ਕਿ ਮੈਂ ਥੱਲਿਓ ਨਿਕਲ ਜਾਂਦਾ ਵਾ।
ਹੂ ਹੂ
ਉਹ ਗੱਡੀ ਆ ਗਈ, ਤੇ ਟਰੇਨ ਥੱਲੇ ਹੀ ਆ ਗਏ ਸੀ।
ਨਹੀਂ ਤੇ ਵੇਹ ਲੋ ਕਿਦਾਂ ਨਹੀਂ ਮੈਂ ਕਿਹਾ ਵੇਖਲੋ ਕਿੱਦਾਂ, ਨਹੀਂ ਤੇ ਮੋਟਰਸਾਈਕਲ ਲੋਕੀ ਕਿੱਦਾਂ ਲਗਾਉਂਦੇ ਹੁੰਦੇ
ਹਾਂ, ਲੋਕੀ ਉਹ ਕਹਿੰਦੇ ਨਾ ਵਧੀਤ ਨੂੰ ਢੋ ਹੈਗੇ ਐ, ਉਹ ਘਟੀ ਦੇ ਢੋ ਨੀ ਨਾ ਹੁੰਦੇ। ਜੇ ਢੋਹ ਉਹ ਹੁੰਦਾ ਕੋਈ ਤਾਂ ਬਚੀ ਜਾਂਦਾ, ਬਚਾਰਾ ਉਹ ਬਸ ਐ ਉੱਥੇ ਹੀ, ਅਸੀਂ ਉਸੇ ਵੇਲੇ ਦੌੜੇ ਸਾਰੇ ਜਣੇ ਉੱਥੇ, ਦੁਪਹਿਰੇ ਦਾ ਟਾਈਮ ਸੀ ਫਿਰ ਹੁਣ ਇਹਦੀ ਦਾਦੀ ਦੀ ਡੈਥ ਹੋ ਗਈ ਹੈ, ਹਾਲੇ ਸਾਲ ਵੀ ਨਹੀਂ ਹੋਇਆ, ਛੇ ਮਹੀਨੇ ਹੋਏ ਆ। ਹਾਂ ਚਾਚਾ ਹੈ ਇੱਕ, ਤੇ ਚਾਚੀ ਅਲੱਗ ਇਕ ਹੀ ਰਿੰਦੇ ਨੇ, ਵੱਖਰੇ ਵੱਖਰੇ ਰਿੰਹਦੇ ਐ।
ਹੂ ਹੂ
ਤੇ ਉਹ ਬਸ ਉਹ ਵੱਖਰਾ ਰਹਿੰਦਾ, ਚਾਚਾ ਵੀ ਥੋੜ੍ਹਾ ਜਿਹਾ ਨਸ਼ੇ ਨੂੰਸ਼ੇ ਚੇ ਸੀ।
ਅੱਛਾ,
ਹਾਂ ਚਾਚੀ ਐ, ਹੁਣ ਇਹ ਮਾਵਾਂ -ਧੀਆਂ ਰਹਿੰਦੀਆਂ ਨੇ।
ਅੱਛਿਆ ਜੀ।
ਕਿਰਾਏ 'ਤੇ ਨਾ, ਏ ਚਲੋ ਚਲੋ ਇਹ ਇਹ ਕਿ ਭੂਆ ਲਾਗੇ ਹੈਗੀ, ਫੁੱਫੜ ਲਾਗੇ ਹੈਗਾ ਆ
ਤੇ ਉੱਥੇ ਮਤਲਬ ਆਪਣਾ ਘਰ ਵੀ ਹੈ, ਨਾਨੀ ਦਾ ਕੇ ਉੱਥੇ ਵੀ ਕਿਰਾਏ ਤੇ।
ਨਹੀਂ ਨਾਨੀ ਦਾ ਉੱਧਰ ਹਿਮਾਚਲ ਆਪਣਾ, ਇਹਨਾਂ ਦਾ ਵੀ ਆਪ ਆਪਣਾ ਸੀ ਦਾਦਕਿਆਂ ਦਾ ਐ, ਫਿਰ ਜਦੋਂ ਵੱਖਰੇ ਵੱਖਰੇ ਹੋਏ ਨਾ ਪਾਪਾ ਦੀ ਡੈਥ ਹੋ ਗਈ, ਦਾਦੇ ਦੀ ਵੀ ਡੈਥ ਹੋ ਗਈ। ਤੇ ਉਹ ਫੇਰ ਦਾਦੀ ਤੁਹਾਨੂੰ ਪਤਾ ਕਿੱਥੇ ਬਣਦੀ ਐ, ਅੱਜ ਕੱਲ ਇਹ
ਹਾਂਜੀ ਹਾਂ ਹਾਂਜੀ
ਉਹ ਫਿਰ ਇਹਦੀ ਮੰਮੀ ਵੀ ਜੋਬ ਕਰ ਕੁੁਰ ਕੇ ਉਹਨੇ ਬੱਚੇ ਬੁੱਚੇ ਪਾ ਲਏ, ਕੁਛ ਢਾਬੇ ਦੀ ਇਨਕਮ ਸੀ।
ਹੂ ਹੂ
ਢਾਬੇ ਦੀ ਵੀ ਇਨਕਮ ਹੁੰਦੀ ਨਾ ਇਹਨਾਂ ਨੂੰ, ਆਦੂ ਜਿਵੇਂ ਜਿੰਨਾ ਹੋਇਆ ਅੱਧੇ -ਅੱਧੇ ਵੰਡ ਲੈਂਦੇ ਤਿੰਨੇ, ਇੱਕ ਦਾਦੀ ਨੂੰ ਦਿੰਦੇ ਹਿੱਸਾ। ਇੱਕ ਚਾਚਾ ਲੈਂਦਾ ਸੀ, ਤੇ ਇੱਕ ਇਹਨਾਂ ਨੂੰ ਦਿੰਦੇ ਸੀ।
ਠੀਕ ਐ ਜੀ।
ਬੜਾ ਕੁਛ ਹੋਣ ਡਿਆ ਦੁਨੀਆਂ ਤੇ, ਵੇਖੋ ਸਹੀ ਬੜਾ ਕੁਛ। ਜ਼ਿੰਦਗੀ ਕੱਟਣੀ ਆ।
ਹੋਰ ਸੁਣਾਓ, ਤੁਸੀਂ ਬਣਾ ਲੀ ਸਬਜ਼ੀ।
ਮੇਰੀਆਂ ਨਾ ਅੱਜ ਉਹ ਲੰਗਰ ਆ ਗਿਆ, ਹ-ਹ-ਹ-ਹ ਇਹਨਾਂ ਦੇ ਬਸ ਕਹਿੰਦੇ ਓਧਰ ਲੱਗਾ ਸੀ, ਉਹਨੇ ਦਾਲ, ਕੜ੍ਹੀ, ਮਿੱਠੇ ਚੋਲ, ਰੋਟੀਆਂ ਭੇਜਦੀਆਂ, ਅੱਜ ਪ੍ਰਸ਼ਾਦੇ ਓਹੀ ਛਕੇ।
ਚਲੋ ਵਧੀਆ, ਵਧੀ
ਹਾਂ ਮੈਂ ਕਿਹਾ, ਇੱਕ ਤੇ ਉਹ ਆਏ ਹੀ ਯਾਤਰਾ ਤੋਂ ਸਵੇਰੇ ਤੇ ਨਾਸ਼ ਬਣਾ ਲਿਆ ਸੀ, ਆਲੂ ਬੜੀਆਂ ਪਈਆਂ ਸੀ, ਰਾਤੀ ਆਲੂ ਬੜੀ ਬਣਾਈ। ਕਰੇਲੇ ਪਏ ਸੀ ਬਣੇ ਹੋਏ, ਹੁਣ ਪਿਆ, ਹੁਣ ਰਾਤ ਦਾ ਵੀ ਸਰ ਜਾਣਾ ਇਹਦੇ ਨਾਲ ਹੀ।
ਚਲੋ ਵਧੀਆ ਜੇ
ਹਾਂ, ਉਹਦੇ ਕਰਕੇ ਈ ਐ। ਹੋ ਗਿਆ ਬਸ ਤੇ ਉਹਦਾ
ਨਾ ਜੀ,
ਹੋਰ,
ਚਲੋ ਠੀਕ ਹੈ ਜੀ ਫੇਰ, ਠੀਕ, ਓਕੇ ਜੀ- ਓਕੇ, ਠੀਕ।